ਹਾਂਜੀ-ਹਾਂਜੀ ਆ ਰਈ ਐ ਕਲੀਅਰ ਆ ਰਈ ਐ।
ਅੱਛਾ ਠੀਕ ਐ। ਉਹੀ ਹੈਗਾ ਮੈਂ ਕਿਆ ਚਲੋ ਦੇਖਦੇ ਆਂ ਜੇ ਫਰੀ ਐ ਤਾਂ ਆਪਾਂ ਕੋਲ ਕਰ ਹੀ ਲਵਾਂਗੇ ਗੈਛੇ ਛਿਆ ਆਪ ਦੀ ਜੇੜੀ ਕੰਪਲੀਟ ਹੋਈ ਜਾਵੇਗੀ।
ਹਾਂਜੀ-ਹਾਂਜੀ ਮਤਲਬ ਕਿ ਇੱਕ ਵਾਰੀ ਕੰਪਲੀਟ ਹੋ ਜਾਣਗੀਆਂ ਫਿਰ
ਹਾਂ, ਸਹੀ ਹੈਗਾ।
ਨਾਲੇ ਫਰੀ ਆ, ਹੁਣ ਤਾਂ ਬੱਚੇ ਵੀ ਸੁੱਤੇ ਪਏ ਨੇ ਫੇਰ ਬੱਚ
ਹਾਂ-ਹਾਂ-ਹਾਂ। ਸਹੀ ਹੈ-ਸਹੀ ਹੈ, ਇਹਦੇ ਵਿੱਚ ਵੈਸੇ ਏਨਾ ਕੁਛ ਸ਼ੋਪ ਦਾ ਤਾਂ ਕੋਈ ਉ ਹੈ ਹੀ ਨਹੀਂ ਹੈਨਾ।
ਥੋੜਾ-ਮੋਟਾ ਸ਼ੋਰ ਤਾਂ ਚੱਲ ਸਕਦਾ ਐ, ਬਟ ਜੇ ਜ਼ਿਆਦਾ ਸ਼ੋਰ ਪਵੇ ਫੇਰ ਰਿਜੈਕਟ ਹੋ ਜੂਗੀ ਕੋਲ।
ਅੱਛਾ, ਇਹਦੇ ਵਿੱਚ ਐਵੇਂ ਪਤਾ ਹੀ ਨੀ ਲੱਗਦਾ ਪਿਆ ਕੀ ਰਿਜੈਕਟ ਕੇਹੜੀ ਐ ਅਕਸੈਪਟ ਕੇਹੜੀ ਐ।
ਇਹ ਤਾਂ ਸਾਰੀਆਂ ਈ ਅਸੈਪਟ ਕਰੀ ਜਾਂਦੇ ਨੇ।
ਅਹੈਂਹੋਂ ਉਹੀ ਤਾਂ ਹੈ ਇਹਦੇ ਵਿੱਚ ਪਤਾ ਈ ਨਹੀਂ ਲੱਗਦਾ, ਇਹਦੇ ਵਿੱਚ ਤਾਂ ਬਸ ਜਿਹੜੀ ਜੀਰੋ ਦਿਖਾ ਰਹੀ ਐ ਜੀਰੋ ਮਿਆਦ ਦਿਖਾ ਰਹੀ ਏ। ਕਿ ਮੈਨੂੰ ਲੱਗਦਾ ਉਹ ਨੀ ਗਿਨਦੇ ਹੇ।
ਹਾਂ, ਉਹ ਗਿਣਦੇ ਨੀ ਹੈਗੇ ਆ, ਜਿਹੜੀ ਦੂਜੀਆਂ ਨੇ ਉਹ ਗਿਣ ਲੈਂਦੇ ਨੇ। ਏਹ ਦੇ ਵਿਚ ਫੇਰ ਜੇਹੜੀ ਏਹਦੀ ਰਿਕਾਰੋਡਿੰਗ ਐੋ ਅਹ ਉੱਤੇ ਜਾ ਰਹੀ ਏ।
ਹਾਂ, ਅਪਨੀ ਰਿਕੋਡਿੰਗ ਜਾ ਰੀ ਹੈਗੀ।
ਫੇਰ ਔਹ ਦੀ ਹੀ ਆਪਾਂ ਨੂੰ ਔਹ ਟ੍ਰਾਂਜੈਕਸ਼ਨ ਜਿਹੜੀ ਹੁੰਦੀ ਹਾ ਉਹ ਕਰਨੀ ਪਊ।
ਟਰਾਂਸਪੇਕ੍ਰਿਸ਼ਨ ਆਊਗਾ, ਫੇਰ ਔਸੇ ਤੇ ਆਪਾਂ ਨੂੰ ਤਈਆਂ ਤੋਂ ਪਹਿਲਾਂ ਕਹਿ ਰਹੇ ਆ ਨਾ ਪਹਿਲਾਂ ਤੁਸੀਂ ਕੋਲਿੰਗ ਵਾਲਾ ਕੰਮ ਕਰੋਗਾ, ਫੇਰ ਤੁਹਾਨੂੰ ਟਰਾਂਸਕ੍ਰਿਪਸ਼ਨ ਵਾਲਾ ਮਿਲੇਗਾ।
ਹਾਂ, ਇੱਕ ਨਾ ਕਿਸੇ ਦਾ ਪਤਾ ਨੀ ਕੌਨ ਸੀਗੀ ਕਹਿੰਦੀ ਮੇਰੀ ਤਾਮਿਲ ਚ ਹੋ ਗਿਆ ਔਹ। ਜੇਹੜਾ ਕੰਮ ਸੀਗਾ ਦੂਜਾ ਪ੍ਰੋਜੈਕਟ ਸੀਗਾ। ਮੈਮ ਕਹਿੰਦੀ ਪਈ ਏ ਏਹ ਪੰਜਾਬੀ ਦੀ ਕੋਾਲਿੰਗ ਕਰਕੇ ਹੀ ਹੋ ਰਿਹਾ ਵਿ ਪੰਜਾਬੀ ਚ ਕੋਲਿੰਗ ਨਹੀਂ ਹੋਊਗੀ ਫਿਰ ਆਪਣਾ ਕੰਮ ਅੱਗੇ ਨਹੀਂ ਚਲਨਾ।
ਹਾਂ।
ਤਾਂ ਕਰਕੇ ਕਾਲਿੰਗ
ਹਾਂ, ਪਹਿਲਾਂ ਕੋਲਿੰਗ ਕਰ ਪਹਿਲਾਂ ਕੋਲਿੰਗ ਵਾਲਾ ਕਰੋਗਾ, ਫੇਰ ਤੁਹਾਡਾ ਟ੍ਰਾਂਸ ਕ੍ਰਿਪੈਸ਼ਨ ਵਾਲਾ ਮਿਲੂਆ ਗਾ। ਤਾਂ ਵੈਸੇ ਤਾਂ ਏਹਦੇ ਵਿੱਚ ਜਿਵੇਂ ਹੁਣ ਸਾਡਾ ਤਾਂ ਔਹਨਾਂ ਗਾ ਫੋਮ ਦੋ ਵਾਰੀ ਹੋ ਗਿਆ ਕੱਠਾ ਹੀ ਹੋ ਗਿਆ ਐਗਾ। ਤਾਂ ਕਰਕੇ ਪਹਿਲਾਂ ਤਾਂ ਸਾਡਾ ਨਹੀਂ ਹੋ ਰਿਹਾ ਸੀ। ਅੱਜ ਫੇਰ ਮੈਨੂੰ ਕਿਸੇ ਨੇ ਕਿਆ ਤੁ ਸੀ ਗਾ ਰੀ ਫਰੈਸ਼ ਕਰਕੇ ਦੇਖੋਗਾ ਤੇ ਉਹ ਟ੍ਰਾਂਸਕ੍ਰਿਪਸ਼ਨ ਵਾਲਾ ਵੀ ਸ਼ੋਉ ਹੋਵੇਗਾ ਤੇ ਮੈਂ ਦੇ ਖੈ ਹੈਗਾ ਜੀ ਫੇਰ ਔਹ ਵਾਲਾ ਵੀ ਸ਼ੋਅ ਹੋ ਰਿਹਾ ਸੀ ਕਿਉਕਿ ਦੋਨੇ ਫੋਮ ਭਰੇ ਗਏ ਨਾ ਮੇਰੇ ਪਹਿਲਾਂ ਹੀ।
ਹਾਂ, ਮੇਰੇ ਵੀ ਦੋਨੋ ਹੀ ਫੋਮ ਭਰੇ ਗਏ।
ਹਾਂ ਤੇ ਤੁਹਾਡਾ ਵੀ ਤਾਂ ਕੁਛ ਸ਼ੋਅ ਹੁੰਦਾ ਹੋਵੇਗਾ ਨਾ ਉਹਦੇ ਤੇ।
ਹਾਂਜੀ-ਹਾਂਜੀ, ਉਹ ਵੀ ਸ਼ੋ ਹੁੰਦਾ ਵੇ ਔਦੇ ਟਾਸਕ ਚੱਲ ਰਹੇ ਨੇ ਮੇਰੇ।
ਹਾਂ, ਟਾਸਕ ਔਦੇ ਵਿੱਚ ਐਂ ਨੀ ਪਤਾ ਔਦੀ ਪੇਮੈਂਟ ਦਾ ਵੀ ਨੀ ਪਤਾ ਆਪਾਂ ਨੂੰ ਕਿੰਨੀ ਐ।
ਤਾਂ ਕਰਕੇ ਮੈਂ ਭੀ ਅਜੇ ਛੱਡਿਆ ਹੋਇਆ ਮੈਂ ਕਿਹਾ ਚਲੋ ਪਹਿਲਾਂ ਕੋਲਿੰਗ ਈ
ਹਾਂ, ਪਹਿਲਾ ਇਕ ਹਾਂ, ਪਹਿਲਾਂ ਇੱਕ ਵਾਰੀ ਕੋਲਿੰਗ ਕੰਪਲੀਟ ਹੋ ਜਾਏ ਨਾ ਫੇਰ ਔਦਾ ਕਰਾਂਗੇ ਕਿਉਂਕਿ ਫੈਰ ਆਪਾਂ ਨੂੰ ਪੇਮੈਂਟ ਦਾ ਹੀ ਨਹੀ ਪਤਾ ਹੈਗਾ ਹੁਣ ਏਦਾ ਤਾਂ ਚੱਲ ਏਨਾ ਥੋੜਾ ਜਹਾ ਪਤਾ ਵਾ ਹਾਂ ਐਵੇਂ ਕਰਕੇ ਹਾਂ ਸੌਰੁ ਪੇਆ ਐਗਾ ਇੱਕ ਦਾ ਐਗਾ।
ਤਾਂ ਬਾਕੀ ਉਦਾ ਨੀ ਪਤਾ ਔ ਤਾਂ ਆਪਾਂ ਨੂੰ ਬਿਲਕੁਲ ਹੀ ਨਹੀਂ ਪਤਾ ਵੀ ਕਿੰਨੀ ਰੁਪਈ ਏ।
ਔਦੋਂ ਤਾਂ ਕੁਛ ਅਜੇ ਸਿਸਟਮ ਪਤਾ ਨਹੀਂ ਲੱਗ ਰਿਹਾ ਪਹਿਲਾਂ-ਪਹਿਲਾਂ ਤਾਂ ਕੀਤਾ ਸੀਗਾ। ਤੇ ਹੁਣ ਨਹੀ ਕੁਛ ਵੀ ਪਤਾ ਲੱਗ ਰਿਐ।
ਹਾਂ-ਹਾਂ। ਔਹੀ ਹੈ ਏਹਦੇ ਵਿੱਚ ਸਿਰਫ ਆਪਾਂ ਨੂੰ ਕਲਿੰਗ ਦਾ ਈ ਦੱਸਿਆ ਸੀ ਉਹਨਾਂ ਨੇ ਭੀ ਏਨੇ ਰੁਪਿਏ ਹੈਗਾ।
ਬਟ ਮੈਮ ਕਹਿੰਦੇ ਸੀ ਕਹਿੰਦੇ ਇਹ ਤੀਹ ਜੂਨ ਤੱਕ ਅਵੇਲੇਬਲ ਹੈ ਵਰਕ ਕਹਿੰਦੇ ਉਹ ਤੋਂ ਬਾਦ ਫੇਰ ਫੇਰ ਅਗਲੇ ਮੰਥ ਵਗੈਰਾ ਆਂਦਾ ਹੋਊਗਾ।
ਅੱਛਾ
ਮੀਟਿੰਗ ਲਗਾਈ ਸੀ, ਤੁਸੀਂ ਹਾਂਜੀ।
ਔਸ ਦਿਨ ਤਾਂ ਮੈਂ ਪਹਿਲੇ ਦਿਨ ਹੀ ਮੀਟਿੰਗ ਲਗਾਈ ਸੀ ਤਿੰਨ, ਦੋ ਦਿਨ ਹੋ ਗੇ ਓ ਦੇ ਹੋਈ ਸੀ ਨਾ। ਚਾਰ ਵਜੇ ਮੀਟਿੰਗ ਔਸ ਦਿਨ ਮੈਂ ਪਹਿਲੇ ਹਾਂ ਔਸ ਦਿਨ ਹੀ ਮੈਂ ਜੁਆਇਨ ਕੀਤਾ ਸੀਗਾ ਉਸੇ ਦਿਨ ਪਹਿਲੇ ਦਿਨ ਹੀ ਮੈਂ ਮੀਟਿੰਗ ਲਈ ਸੀ। ਉਸ ਦਿਨ ਲੜਾਈ ਹੋ ਰਹੀ ਸੀਗੀ ਮੈਂ ਕਿਹਾ ਪਤਾ ਨੀ ਇਹ ਕੀ ਹੋ ਰਿਹਾ ਹੈਗਾ ਵਿੱਚ ਉਹਨਾਂ ਨੇ ਕੋਈ ਐਵੇਂ ਦਾ ਕੰਮ ਦੀ ਤਾਂ ਗੱਲ ਹੋਈ ਨੀ ਗੀ। ਜਾਦਾ ਸ਼ੋਰ ਹੋ ਰਿਹਾ ਸੀਗਾ ਵਿੱਚ।
ਉਹ ਤੋਂ ਪਹਿਲਾਂ ਵੀ ਇੱਕ ਵਾਰ ਮੀਟਿੰਗ ਹੋਈ ਸੀ ਉਹਦੇ ਵਿੱਚ ਰੂਲ ਸਮਝਾਏ ਗਏ ਸੀਗੇ।
ਅੱਛਾ ਉਹ ਤੋਂ ਪਹਿਲਾਂ ਤਾਂ ਨੀ ਮੇਰੇ ਕੋਲ ਕੋਈ ਵੀ ਜੁਆਇਨ ਹੋਈ ਮੀਟਿੰਗ ਮੇਰੇ ਕੋਲ ਤੇ ਸਿਰਫ ਉਹੀ ਹੋਈ ਸੀ ਕਿਉਂਕਿ ਮੈਂ ਤਾਂ ਇੱਕ ਤੇ ਢਾਈ ਕੁ ਵਜੇ ਮਤਲਬ ਮੈਂ ਸਟਾਰਟ ਕੀਤਾ ਹੈਗਾ ਇਹ ਕੰਮ।
ਓਕੇ।
ਹਾਂ ਤੇ ਉਸ ਤੋਂ ਬਾਦ ਉਹਨਾਂ ਨੇ ਕਿਹਾ ਸੀ ਵੀ ਚਾਰ ਵਜੇ ਮੀਟਿੰਗ ਹੋਵੇਗੀ ਤੇ ਉਹ ਵਾਰੀ ਮੈਂ ਮੀ ਟਿੰਗ ਜੁਆਇਨ ਕੀਤੀ ਗ ਤੇ ਉਹਦੇ ਵਿੱਚ ਲੜਾਈ ਹੋ ਰਹੀ ਸੀਗੀ।
ਏਹਦਾ ਕੋਈ ਹੋਰ ਗਰੁੱਪ ਤਾਂ ਨੀ ਹੈਗਾ।
ਕਿੰਨਾ?
ਜੇੜੀ ਇਹ ਉਹ ਹੈ ਇਹਦਾ ਕੋਈ ਹੋਰ ਗਰੁੱਪ ਤਾਂ ਨੀ ਹੈਗਾ ਕੋਲਿੰਗ ਵਾਲਿਆਂ ਦਾ।
ਕੋਲਿੰਗ ਵਾਲਿਆਂ ਦਾ ਹੋਰ ਗਰੁੱਪ ਤਾਂ ਹੈ ਹੀ ਨੀ ਹੈਗਾ ਇਹਦੇ ਵਿੱਚ ਹੈਗਾ ਬਸ ਐ ਇੱਕ ਹੀ ਹੈ ਚੱਲੀ ਜਾ ਰਿਹਾ ਹੈਗਾ ਗਰੁੱਪ।
ਹਨਾ ਤੇ ਕਈ ਮੈਮ ਜਿਵੇਂ ਕਹਿੰਦੇ ਨੇ ਵੀ ਹਾ ਕਿ ਕਾਲਿੰਗ ਵਾਲੇ ਗਰੁੱਪ ਚੋ ਔ ਕਰੋ।
ਹਾਂ ਉਸ ਦਿਨ ਕਹ ਰੇ ਸੀ। ਏਸ ਵਿੱਚ ਸਿਰਫ ਟ੍ਰਾਂਸਕ੍ਰਿਪਸ਼ਨ ਆਲੇ ਹੀ ਲੋਕ ਕੰਮ ਉਹੋ ਕਰਨ ਮੈਸੇਜ। ਪਰ ਔ ਪਤਾ ਹੀ ਲੱਗ ਰਿਆ ਗਾ ਸਾਰੇ ਫੇਰ ਵੀ ਮਿਕਸ ਹੀ ਕਰੀ ਜਾ ਰੇ ਕੋਈ ਪਤਾ ਹੀ ਨੀ ਲੱਗ ਰਿਹਾ। ਕੀ ਸਿਸਟਮ ਹੈ ਕੀ ਨੀ, ਹਾਂ ਕਿਹੜਾ ਗਰੁੱਪ ਅਗੇ ਹਾਂ। ਹੁਨ ਜਿਨਾਂ ਨੇ ਆਪਾਂ ਨੂੰ ਜੁਆਇਨ ਕਰਵਾਇਆ ਨਾ ਉਹਨਾਂ ਨੂੰ ਆਪਾਂ ਨੂੰ ਗਰੁਪ ਦੇਨਾ ਚਾਹੀਦਾ ਵੀ ਕਿਹੜਾ ਕੋਲਿੰਗ ਆਲਾ ਗਰੁੱਪ ਆ ਵੀ ਕੇੜਾ ਦੂਸਰਾ ਗਰੁੱਪ ਹੈਗਾ। ਹੁਣ ਉਹਨਾਂ ਨੇ ਸਿਰਫ ਆਪਾਂ ਨੂੰ ਉਹਦੇ ਵਿੱਚ ਹੀ ਐਡ ਕੀਤਾ ਹੋਇਆ ਹੈਗਾ ਤੇ ਆਪਾਂ ਤਾਂ ਫੇਰ ਉਸੇ ਦੇ ਵਿੱਚ ਹੀ ਮੈਸੇਜ ਕਰਾਂਗੇ।
ਹਾਂਜੀ-ਹਾਂਜੀ ਬਟ ਮੈਂ ਤਾ ਮੈਮ ਦੇ ਥਰੂ ਹੀ ਆਈ ਹੋਈ ਹਾਂ।
ਅੱਛਾ ਮੈਡਮ ਦੇ ਥਰੂ ਆਏ ਹੋਏ ਹੋ ਅਕਬਾਲ ਮੈਡਮ ਦੇ? ਅੱਛਾ-ਅੱਛਾ ਠੀਕ ਹੈ, ਠੀਕ ਹੈ।
ਹਾਂਜੀ-ਹਾਂਜੀ।
ਹੂੰ
ਅੱਛਾ ਜੀ।
ਤਾਂ ਕਰਕੇ ਫਿਰ ਉਹਦਾ ਫਿਰ ਤਾਂ ਤੁਹਾਨੂੰ ਫਿਰ ਪੂਰਾ ਉਹਨਾਂ ਨੂੰ ਪਤਾ ਹੋਊਗਾ ਨਾ ਮੈਡਮ ਦੇ ਥਰੂ ਆਏ ਓ ਤੇ ਫਿਰ ਤੁਹਾਨੂੰ ਪੂਰੀ ਜਾਣ
ਮੈਮ ਦੇ ਬਸ ਇਹੀ ਗਰੁੱਪ ਗੁੱਪ ਦੱਸਿਆ ਸੀ ਕਹਿੰਦੇ ਕੀ ਇੱਕ ਗਰੁੱਪ ਹੈ ਆਪਣਾ ਇਹਦੇ ਵਿੱਚ ਹੀ ਹੈ ਸਭ ਕੁਛ।
ਅੱਛਾ-ਅੱਛਾ ਫੇਰ ਉਹਨਾਂ ਨੇ ਗਾ ਪੇਮੈਂਟ ਪੇਮੈਂਟ ਦਾ ਨੀ ਦੱਸਿਆ ਹੈਗਾ ਫਿਰ ਤੁਹਾਨੂੰ ਜਿਵੇਂ ਗਾ ਉਹਦੀ ਗਾ ਟ੍ਰਾਂਸਕ੍ਰਿਪਸ਼ਨ ਅੱਛਾ।
ਕਿਸ ਦਾ ਨੀ ਦੱਸਿਆ।
ਅੱਛਾ ਅੱਛਾ। ਹਾਂ ਕਈ ਵਾਰੀ। ਨਹੀਂ ਮੈਂ ਕਿਹਾ ਤੁਸੀਂ ਸਿਰਫ ਮੇਨ ਮੈਡਮ ਦੇ ਉਸਦੇ ਓ ਆਏ ਹੋਗੇ। ਤਾਂ ਹੋ ਸਕਦਾ ਵੀ ਪੂਰਾ ਪ੍ਰੋਸੈਸ ਦਾ ਵੀ ਆਪਾਂ ਪੁੱਛ ਹੀ ਲੈਂਨੇ ਆਂ ਮੈਮ ਵੀ ਇਹਦਾ ਕੀ ਹੋਏਦਾ।
ਹਾਂਜੀ ਹਾਂਜੀ ਬਟ ਐਵੇਂ ਦਾ ਕੁਛ ਨੀ ਐਵੇਂ ਦਾ ਕੁਛ। ਮੈਮ ਐਵੇ ਕੈਂਦੇ ਸੀਗੇ ਬੀ ਆਪਾਂ ਮੀਟਿੰਗ ਚ ਕਰਾਂਗੇ ਡਿਸਕਸ ਜਿਵੇਂ ਕਿ ਏ ਕੋਲਿੰਗ ਦਾ ਜਦੋ ਕੰਮ ਖਤਮ ਹੋਜੂਗਾ ਤੋਂ ਬਾਦ ਮੀਟਿੰਗ ਹੋਊਗੀ, ਤਾਂ ਓਦੇ ਵਿੱਚ ਦੱਸੇਆ ਜਾਊਗਾ ਆਪਾਂ ਨੂੰ।
ਅੱਛਾ-ਅੱਛਾ
ਹਾਂਜੀ-ਹਾਂਜੀ।
ਹੂੰ, ਫੇਰ ਦੇਖਦੇ ਆ ਫੇਰ ਕੀ ਬਾਣਦਾ ਐਗਾ।
ਹਾਂਜੀ ਫੇਰ ਵੇਖਦੇ ਆਂ
ਹਾਂ ਸ ਸਈ ਐ ਕੇਓਂਂਕਿ ਹੁਣ ਏਦਾ ਥੋੜਾ ਜੇਆ ਅਲੱਗ ਐ ਨਾ ਵਰਕ ਐਦੇ ਜਿਵੇਂ ਜੋਸ਼ ਥੋੜ੍ਹਾ ਯਾ ਅਲੱਗ ਸੀਗਾ ਏਨਾਂ ਤੋਂ ਥੋੜੇ ਹੈ ਤਾਂ ਪ੍ਰੋਸੈਸ ਤਾ ਸੇਮ ਈ ਐਗਾ ਵਰਕ ਦਾ ਐਗਾ ਪਰ ਏਨਾਂ ਦਾ ਥੋੜਾ ਯਾ, ਸਿਸਟਮ ਅਲੱਗ ਐ।
ਜੋਸ਼ ਦਾ ਹੁਣ ਕੰਮ ਬੰਦ ਹੋ ਗੇਆ?
ਹਾਂ ਜੋਸ਼ ਦਾ ਹੁਣ ਕੰਮ ਬੰਦ ਹੋਏਆ ਹੋਏਐ। ਕਾਫੀ ਦਿਨਾਂ ਤੋ ਈਂ, ਪੰਜਾਬੀ ਆਲਾ
ਤੁਸੀਂ ਕਿਵੇਂ ਜੋਇਨ ਕੀਤਾ ਸੀ ਓਹ? ਕੋਈ ਫੋਮ ਭਰ ਕੇ ਕੀਤਾ ਸੀ ਯਾਂ ਐਪ ਤੋ ਈ?
ਐਪ ਤੋ ਈਂ ਸਿੱਧਾ, ਮੈਨੂੰ ਮੇਰੀ ਫਰੈਂਡ ਨੇ ਦੱਸੇਆ ਸੀ ਓ ਵਾਲਾ ਐਗਾ ਵੀ ਐਵੇਂ ਕਰਕੇ ਜਾ ਵੀ ਓਹ ਐਪ ਐਗਾ ਉਦੇ ਉੱਤੋਂ ਗਾ ਵੀ ਆਪਾਂ ਐਵੇਂ ਕਰਾਂਗੇ ਤਾਂ ਗਾ ਪੈਸੇ ਮਿਲਦੇ ਐਗੇ। ਤਾਂ ਮੈਂ ਪੈਲਾਂ ਤਾਂ ਵਿਸ਼ਵਾਸ਼ ਈ ਨੀ ਕੀਤਾ ਐਗਾ ਮੈਂ ਹ ਆਪਾਂ ਨੂੰ ਐਵੇਂ ਕੌਣ ਪੈਸੇ ਦੇਵੇਗਾ। ਹ ਹ ਕਿਉਂਕਿ ੳਦੇ ਵਿਚ ਕੋਈ ਇਨਵੈਸਟਮੈਂਟ ਨਈ ਸੀ ਨਾ ਹੈਗੀ, ਨਾ ਈ ਜਿਵੇਂ ਹੁਣ ਏਦੇ ਵਿਚ ਵੀ ਇਨਵੈਸਟਮੈਂਟ ਹੈ ਨੀ। ਕੇਉਂਕਿ ਅੱਜ ਕੱਲ੍ਹ ਸਿਸਟਮ ਐਵੇਂ ਦਾ ਚੱਲੀ ਜਂਦਾ ਜਿਦੇ ਵਿੱਚ ਇਨਵੈਸਟਮੈਂਟ ਹੈ ਨੀ ਗਾ ੳ ਤੇ ਹਰ ਇੱਕ ਜਾਨਾ ਗਾ ਟਰਸਟ ਨੀ ਕਾਰਦਾ ਐਗਾ।
ਕੋਈ ਵੀ ਨੀ ਕਾਰਦਾ ਹੈਗਾ ਏਦੇ ਚ ਵੀ ਮੇਨੂੰ ਪੈਲਾਂ ਟਰਸਟ ਨੀ ਸੀ ਮੈਨੂੰ ਵੀ ਪੈਲਾਂ ਟਰੱਸਟ ਨੀ ਸੀ ਫੇਰ ਮੇਰੀ ਨਾ ਇੱਕ ਫਰੈਂਡ ਕਾਰਦੀ ਆ ਓਨੇ ਦੱਸੇਆ ਸੀਗਾ ਓਦੇ ਫਿਰ, ਥੋੜਾ ਟਰਸਟ ਹੋਏਆ ਸੀ।
ਹਾਂ-ਹਾਂ ਗੱਲ, ਗੱਲ ਤਾਂ ਓਈ ਆ ਜਾਂਦੀ ਨਾ ਵੀ ਫ੍ਰੀ ਆਲੇ ਦੇ ਉੱਤੇ ਕੋਈ ਟਰਸਟ ਵੀ ਨੀ ਨਾ ਕਾਰਦਾ ਸ਼ੇ ਤੀ ਗਾ, ਕੇਓਂਕਿ ਅੱਜ ਕੱਲ ਐਗਾ ਹੁਣ ਆ ਪਾਂ ਹੁਨ ਜਿਵੇਂ ਕੈਦੀਏ ਨਾ ਐਨਵੈਸਟਮੈਂਟ ਕਰਕੇ ਓਦੇ ਉੱਤੇ ਵੀ ਨੀ ਹੁੰਦਾ ਹੈਗਾ ਕੇਓਂਕਿ ਕਈ ਅੱਜ ਕੱਲ ਸਕੈਮ ਬੋਤ ਜਾਦਾ ਚੱਲੇ ਹੋਏਐ ਗਾ ਅਗਲਾ ਐਨਵੈਸਟਮੈਂਟ ਕਰਵਾ ਕੇ ਵੀ ਆਪਾਂ ਨੂੰ ਗਾ ਅੱਗੇ ਨੀ ਪਤਾ ਬੀ ਆਪਾਂ ਨੂੰ ਗਾ ਪੈਸੇ ਮਿਲਨਗੇ ਜਾਂ ਨਹੀਂ ਮਿਲਨਗੇ ਆ ਅਪਾਂ ਨੂੰ ਕੰਮ ਮਿਲੂਆ ਜਾਂ ਨਹੀਂ ਮਿਲੂਗਾ, ਕਈ ਐਵੇਂ ਦੇ ਹੁੰਦੇ ਗੇ ਲੈ ਕੇ ਪੈਸੇ ਬਸ ਓਸ ਤੋਂ ਬਾਦ ਬਲੋਕ
ਬਲੋਕ ਕਰ ਦੰਦੇ ਨੇ, ਨਈ ਫੇਰ ਕੁਛ ਹੋਰ ਕਰ ਦੰਦੇ ਨੇ।
ਹਾਂ-ਹਾਂ, ਤਾਂ ਕਰਕੇ ਗਾ ਓਈ ਐਗਾ ਅੱਜ ਕੱਲ ਸਿਸਟਮ ਈ ਐਵੇਂ ਦਾ ਬਣ ਗੇਆ ਵੀ ਹਰ ਇੱਕ ਤੇ ਜ ਕੀਨ ਕਰਨਾ ਬੋਤ ਔਖਾ।
ਫਿਰ ਡਿੱਠੇ ਜੋਸ਼ਵਾਣਾ ਦਾ ਥੋਢੇ ਕੋਲ ਗਰੁੱਪ ਐ?
ਜੋਸ਼ ਵਾਲੇਆਂ ਦਾ ਗ, ਗਰੁੱਪ ਆਏਆ ਸੀਆ, ਓਦੇ ਵਿੱਚ ਅਗਰ ਤੁਸੀਂ ਨਾ ਐ ਤੁਸੀਂ ਪੈਲਾਂ ਕੀਤਾ ਹੋਏਐ ਨਾ?
ਹਾਂਜੀ ਮੈਂ ਕੀਤਾ ਹੋਏ ਆ।
ਹਾਂ ਤੇ ਫੇਰ ਓਦੇ ਵਿੱਚ ਗਾ ਤੁਆਡਾ ਗਰੁੱਪ ਹੈ ਨੀ ਸੀ ਆ?
ਨਈ ਓਦੇ ਵਿੱਚ ਗਰੁੱਪ ਨੀ ਸੀ ਸਾਡੇ ਕੋਲ ਜੋਸ਼ ਵਾਲੇਆਂ ਦਾ ਬਸ ਕੱਲਾ ਐਪ ਸੀਗਾ ਓਦੇ ਵਿੱ ਚ ਈ ਕੰਮ ਕਰਦੇ ਸੀ।
ਅੱਛਾ, ਹਾਂ ਤੇ ਓ ਐਪ ਦੇ ਵਿੱਚ ਔਂਦੇ ਆ ਨਾ ਗ ਹੁਣ ਜਿਵੇਂ ਸਿੱਧਾ ਗੂਗਲ ਤੇ ਜਾ ਕੇ ਸਰ -ਚ ਮਾਰ ਲੇਓ ਗ, ਓਦਾ ਜੋਸ਼ ਐਪ ਬੈਗ ਆ। ਵਰਕ ਬਾਰੇ ਗਾ ਤੇ ਓ ਤਾਨੂੰ ਦੱਸ ਦਣਗੇ ਵੀ ਕਿਦਾ- ਕਿਦਾ ਕੇੜੀ ਲੈਂਗੁਏਜ ਦਾ ਵਰਕ ਚੱਲੀ ਜਾ ਰੇ ਐਗਾ।
ਓਕੇ
ਹੂੰ ਕਿਉਂਕਿ ਓਦੇ ਵਿੱਚ ਹੁਣ ਇਕ ਵਾਰੀ ਰੁਕਿਆ ਹੋਇਆ ਗਾ ਹਿੰਦੀ ਦਾ ਵੀ ਰੁਕਿਆ ਹੋਇਆ ਪੰਜਾਬੀ ਦਾ ਹਿੰਦੀ ਦਾ ਤਾਂ ਚਾਰ- ਪੰਜ ਦਿਨ ਹੋ ਗਏ ਰੁਕੇ ਨੂੰ ਕੰਮ ਨੂੰ ਤੇ ਪੰਜਾਬੀ ਦਾ ਤਾਂ ਕਾਫ਼ੀ ਦਿਨ ਹੀ ਹੋ ਗਏ ਬੀ ਹੈ ਚੱਲ ਈ ਨਈ ਰਿਹਾ ਕੰਮ। ਹੁਣ ਦੇਖੋ ਗਾ ਕਦੋਂ ਆਉਂਦਾ ਹੈਗਾ ਉਹਦਾ ਵੀ ਫਿਰ ਸਿਸ ਮ, ਏਵੀ ਆ ਵੀ ਹਾਂ ਗ ਕਦੋਂ ਆਉਂਦਾ ਕਦੋਂ ਨਹੀਂ ਆਦਾ ਗਾ ਕੰਮ।
ਹੂੰ ਹੂੰ ਇਹੀ ਐ ਨਾ ਇੰਗਲਿਸ਼ ਦਾ ਵੀ ਕਰ ਦਿੰਦੇ ਤੇ ਤੁਸੀਂ ਇੰਗਲਿਸ਼ ਦਾ ਤਾਂ ਚੱਲਦੀ ਜਾਂਦਾ ਵਾ।
ਨੀ ਇੰਗਲਿਸ਼ ਦਾ ਨੀ ਮੈਂ ਕੀਤਾ ਹੈਗਾ। ਮੈਂ ਤਾਂ ਸਿਰਫ ਬਸ ਉਹਦੇ ਉੱਤੇ ਦੋ ਹੀ ਲੈਂਗੁਏਜ ਦਾ ਕੀਤ ਕੀਤਾ ਸੀਗਾ ਹਿੰਦੀ ਦਾ ਹਿੰਦੀ ਦਾ ਹੁਣ ਕੀਤਾ ਸੀਗਾ। ਉਸ ਤੇ ਇੱਕ ਦਿਨ ਰਿਕੋਡਿੰਗ ਵਾਲਾ ਕੰਮ ਆਇਆ ਸੀ ਪਹਿਲਾਂ ਆਇਆ ਸੀ ਹਿੰਦੀ ਦਾ ਉਹ ਤਾਂ ਸਿਸਟਮ ਉਹਨਾਂ ਨੇ ਓਵੀ ਨਈ ਕਿੱਤ- ਕਦੇ ਆ ਜਾਂਦਾ ਸੀ, ਕਦੇ ਚੱਲ ਜਾਂਦਾ ਸੀ ਉਹ ਸਾਰਾ ਹੀ ਉੱਡ ਜਾਂਦਾ ਸੀ। ਫੀਗਰ ਐ ਜਿੰਨਾ ਵੀ ਆਪਣਾ ਸ਼ੋਅ ਹੁੰਦਾ ਸੀਗਾ।
ਹੂੰ ਹੂੰ
ਤੇ ਉਸ ਤੋਂ ਬਾਅਦ ਹੁਣ ਉਹਨਾਂ ਨੀ ਗਾ ਪਰਸ ਇਹ ਤਿੰਨ -ਚਾਰ ਦਿਨ ਹੋ ਗਏ ਓਦੇ ਹੀ ਕਿਹਾ ਵੀ ਹਾਂ ਹੁਣ ਕਲੀਅਰ ਐ ਸਾਰਾ ਕੁੱਛ ਕੋਈ ਮਤਲੱਬ ਪਿੱਛੋਂ ਜਿਹੜਾ ਇਸ਼ੂ ਆ ਰਿਹਾ ਸੀਗਾ। ਉਹ ਹੁਣ ਸਾਰਾ ਕਲੀਅਰ ਕਰ ਦਿੱਤ ਤਾ, ਉਹ ਸਿਰਫ ਇੱਕ ਦਿਨ ਹੀ ਉਹਨਾਂ ਨੇ ਕੰਮ ਚਲਾਇਆ ਹਿੰਦੀ ਦਾ ਰਿਕੋਡਿੰਗ ਦਾ। ਉਹ ਬਸ ਏਦਾਂ ਸੋਚਦੇ ਰਹਿ ਕੇ ਮੈਂ ਕਿਹਾ ਹਾਂ ਚਲੋ ਕੋਈ ਨੀ ਕਰਦੇ ਹੈਗੇ। ਉਹ ਫਿਰ ਕਿਤੇ ਹੀ ਨੀ ਗਿਆ, ਹੁਣ ਉਹਨਾਂ ਨਾਲ ਉਹ ਕੰਮ ਹੀ ਬੰਦ ਹੋ ਗਿਆ ਦੂਸਰੇ ਦਿਨ ਉਹਨਾਂ ਨੇ ਕੰਮ ਹੀ ਬੰਦ ਕਰ ਦਿੱਤਾ ਮੈਂ ਕਿਹਾ ਚਲੋ ਠੀਕ ਐ। ਹਾਂ ਉੱਧਰ ਨੀ ਸ ਤਾਂ ਫਿਰ ਇੱਧਰ- ਇੱਧਰ ਫਿਰ ਮੈਂ ਉਸ ਦਿਨ ਮੈਂ ਕਿਹਾ ਚਦੋ ਹੁਣ ਕੰਮ ਤਾਂ ਹੈ ਹੀ ਨਹੀਂ ਗਾ। ਵੀ ਚਲੋ ਬੱਚੇ ਸੌਦੇ ਹੈਗੇ ਨ ਦਿਨੇ ਹੈਗਾ ਥੋੜ੍ਹਾ ਚਿਰ ਰਾਤ ਨੂੰ ਆਪ ਵੀ ਰੈਸਟ ਕਰ ਲਈ ਦੀ ਹੈਗੀ। ਮੈਂ ਤਾਂ ਸੁੱਤੀ ਉੱਠੀ ਸੀਗੀ ਜਦ ਮੇਰੇ ਕੋਲ ਇਹ ਮੈਸੇਜ ਆਇਆ ਸੀਗਾ। ਫਿਰ ਮੈਂ ਦੇਖਿਆ ਮੈਂ ਹਾ ਹਾ ਹਾਂਜੀ ਵੀ ਕੌਣ ਤੁਸੀਂ ਕਹਿੰਦੇ ਐਵੇਂ ਕਰਕੇ ਤੁਸੀਂ ਉਸਦੇ ਉੱਤੇ ਕੰਮ ਕੀਤ ਕੀਤਾ ਹੈਗਾ ਮੈਂ ਕਿ ਹਾਂਜੀ ਕ ਤੁਸੀਂ ਹੋਰ ਕੋਈ ਕੰਮ ਕਰਨਾ ਚਾਹੁੰਦੇ ਹੋ ਔਨਲਾਈਨ? ਦਾ ਹੀ ਹੈਗਾ ਕੰਮ, ਪੰਜਾਬੀ ਦਾ ਈ ਕੰਮ ਐ ਮੈਂ ਕਿਹਾ ਚਲੋ ਆਪ ਭਾਵੇਂ ਦੇਖ ਲੈਂਦੇ ਆ ਕਿ ਕਰਕੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਹੈਗਾ ਫਿਰ ਮੈਂ ਇਹੀ ਕਰਿ ਲਿਆ ਅੱਗੇ।
ਜਿਹੜੇ ਦੱਸਦੇ ਨੇ ਨਾ ਉਹ ਬੇਚਾਰੇ ਬਹੁਤ ਮਤਲੱਬ ਭਲੇ ਵਾਲੇ ਬੰਦੇ
ਹਾਂ, ਸਹੀ ਐ। ਨਈ ਆਪਾਂ ਨੂੰ ਕੋਈ ਹੁਣ ਕੰਮ ਆਉਂਦਾ ਨਾ ਆਪਾਂ ਨੂੰ ਦੱਸ ਦੇਨੇ ਚਾਈਦੇ ਜਿਵੇਂ ਕਹਿੰਦੇ ਆ ਨਾ ਕਿ ਆਪਾਂ ਕਿਸੇ ਦਾ ਭਲਾ ਕਰਾਂਗੇ ਨਾ ਤੇ ਰੱਬ ਆਪਣਾ ਜ਼ਰੂਰ ਭਲਾ ਕਰੇਗਾ।
ਹਾਂਜੀ ਹਾਂਜੀ ਇਹ ਤਾਂ ਹੈ।
ਹਾਂ ਤੇ ਜੇ ਹੁਣ ਆਪਾਂ ਕਿਸੇ ਦਾ ਮਾੜਾ ਸੋਚਾਂਗੇ ਤਾਂ ਰੱਬ ਫਿਰ ਆਪਾਂ ਨੂੰ ਥੋੜ੍ਹੀ ਉਹ ਪੂਰੀ ਕਰਨ ਦਿੰਦਾ ਹੈਗਾ, ਉਹ ਤਾਂ ਪਹਿਲਾਂ ਈ ਮੈਂ ਪੈ ਪੈਲੇ ਨਤੀਜਾ ਦਖਾ ਦੇਗਾ।
ਹਾਂਜੀ ਹਾਂਜੀ। ਪੈਲਾਂ ਈ।
ਹਾਂ। ਤਾਂ ਕਰਕੇ ਹਾਂ, ਆਪਣਾ ਟਾਈਮ ਹੋ ਗਆ।
ਹਾਂਜੀ ਹਾਂਜੀ। ਠੀਕ ਐ ਜੀ।
ਠੀਕ।